ਦਾਲ
ਹੈਲੋ,
ਸਤਿ ਸ੍ਰੀ ਕਾਲ ਜੀ ਅੱਜ ਦਾ ਸਾਡਾ ਟੋਪਿਕ ਆ ਜੀ। ਜਸਕਰਨ ਬੋਲ ਰਿਆ ਅੱਜ ਦਾ ਸਾਡਾ ਟੋਪਿਕ ਐ ਜੀ ਯਾਤਰਾ।
ਹਾਂਜੀ ਯਾਤਰਾ ਜੀ।
ਹਾਂਜੀ, ਤੁਸੀਂ ਯਾਤਰਾ ਬਾਰੇ ਕੁਛ ਸੁਣਾਓ ਜੀ। ਸਾਰਾ ਆ ਸਾਡੀ ਯਾਤਰਾ ਹੈਗੀ ਹੈ ਸਰ ਹਜ਼ੂਰ ਸਾਹਿਬ ਦੀ
ਹਾਂਜੀ ਹਜ਼ੂਰ ਸਾਹਿਬ ਜਾ ਰਹੇ ਹੋ ਕਦੋਂ ਜਾ ਰਹੇ ਹੋ ਜੀ
ਆਪਾਂ ਜਾ ਰਹੇ ਹਾਂ ਜੀ ਅਠਾਈ ਨੂੰ ਜਾ ਰਹੇ ਹਾਂ ਜੀ ਹਜ਼ੂਰ ਸਾਹਿਬ ਤੁਸੀਂ ਜਦ ਚਲੋਂਗੇ ਸਾਡੇ ਨਾਲ ਅੱਛਾ ਜੀ ਫਿਰ ਤੁਹਾਡੀ ਟਿਕਟਾਂ ਕਰਾ ਦੇਈ ਏ ਆਪਾਂ
ਹਾਂਜੀ ਹਾਂਜੀ ਕਰਾਓ
ਅੱਛਾ ਜੀ ਆਪ
ਚੱਲ ਪਵਾਂਗੇ ਆਪਾਂ ਹਾਂਜੀ ਇਹ ਟਿਕਟ ਕਰਵਾ ਲੋਗੇ ਕਿ
ਆਪਾਂ ਸਰ ਔਨਲਾਈਨ ਕਰਾ ਲਾਂਗੇ ਲੈਪਟੋਪ ਤੇ ਸਰ
ਅੱਛਾ ਲੈਪਟੋਪ ਔਨਲਾਈਨ ਕਰਾਓਗੇ ਹਾਂਜੀ ਹੋ ਜਾਏਗੀ ਕੋਈ ਨੀ
ਹਾਂਜੀ ਹਾਂ
ਹਾਂਜੀ ਖਰਚਾ ਵੀ ਦੱਸ ਦੇਣਾ ਕਿੰਨਾ ਹੋਣਾ
ਹਾਂਜੀ ਸਰ ਦੱਸ ਦਾਂਗੇ ਖਰਚਾ ਕਿੰਨਾ ਹੋਣਾ ਆਪਾਂ ਕਿ ਆਹ ਕਹਿ ਰਹੇ ਸੀ ਕਿ ਯਾਤਰਾ ਇਹ ਹੈਗਾ ਕਿ ਟ੍ਰੇਨ ਦਾ ਸਫ਼ਰ ਬਹੁਤ ਵਧੀਆ ਵਧੀਆ ਲੰਘਦਾ ਹੈਗਾ
ਹਾਂਜੀ ਉਹ ਤੇ ਪਤਾ ਹੀ ਹੈ ਟ੍ਰਰੇਨ ਅੱਗੇ ਵੀ ਸਫ਼ਰ ਕੀ ਕੀਤਾ ਸੀ ਆਪਾਂ ਤੇ ਉਦੋਂ ਮਜ਼ਾ ਬਹੁਤ ਆਇਆ ਸੀ ਟ੍ਰੇਨ ਦੇ ਵਿੱਚ
ਹਾਂਜੀ ਹਾਂਜੀ ਆਪਾਂ ਵੀ ਗਏ ਸੀ ਆਪਾਂ ਟ੍ਰੇਨ ਚੱ ਆਪਾਂ ਅੰਮ੍ਰਿਤਸਰ ਗਏ ਸੀ ਆਪਾਂ ਉੱਥੇ ਬਹੁਤ ਇੰਜੋਏ ਕੀਤਾ ਸੀਗਾ ਤੁਸੀਂ ਗਏ ਹੋ ਕਦੀ ਟ੍ਰੇਨ ਟ੍ਰੇਨ ਤੇ ਹਾਂਜੀ ਹਾਂਜੀ ਹੁਣ ਹਜ਼ੂੂਰ ਸਾਹਿਬ ਜਾਂਦਾ ਤੁਸੀਂ ਪਹਿਲੇ ਕਦੇ ਗਏ ਹੋ ਜੀ ਟ੍ਰੇਨ ਤੇ
ਹਾਂਜੀ ਗਿਆ ਹੋਇਆ ਅੱਗੇ ਹਜ਼ੂਰ ਸਰਨ
ਅੱਛਾ ਜੀ
ਆਹ ਤੇ ਉਸਨੂੰ ਬੜਾ ਆਨੰਦ ਆਇਆ ਸੀ ਤੇ ਹਜ਼ੂਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਸੀ ਉੱਧਰ ਬਹੁਤ ਗੁਰਦੁਆਰੇ ਹੈਗੇ ਉੱਧਰ ਹਜ਼ੂਰ ਸਾਹਿਬ ਤੇ ਨਾਲ ਦਕਿਸ਼ਣ ਵੱਲ ਕਈ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਮੈਨੂੰ ਯਾਦ ਭੁੱਲ ਗੁਰਦੁਆਰੇ ਉੱਧਰ ਬਹੁਤ ਨੇ ਯਾਤਰਾ ਬਹੁਤ ਆਨੰਦ ਆਇਆ ਸੀ
ਹਾਂਜੀ ਆਪਾਂ ਵੀ ਗਏ ਸੀਗੇ ਅ ਅ ਗਏ ਸੀਗੇ ਹਜ਼ੂਰ ਸਾਹਿਬ ਟ੍ਰੇਨ ਤੇ ਆਪਾਂ ਵੀ ਬਹੁਤ ਇੰਜੋਏ ਕੀਤਾ ਸੀ ਸੀ ਆਪਾਂ ਵੀ ਗੁਰਦੁਆਰੇ ਗਏ ਸੀ ਘੁੰਮੇ ਸੀ ਗਏ ਸੀਗੇ ਜੀ ਤੁਸੀਂ ਅੰਮ੍ਰਿਤਸਰ ਗਏ ਹੋ ਜੀ ਇਹ ਟ੍ਰਰੇਨ 'ਤੇ
ਅੰਮ੍ਰਿਤਸਰ ਤੇ ਬੱਸ ਤੇ ਹੀ ਜਾਦਾ ਮੈਂ ਟ੍ਰੇਨ ਵਗੈਰਾ ਤੇ ਥੋੜਾ ਜਿ ਔਖਾ ਹੀ ਹੈ ਕਿਉਂਕਿ ਅੰਮ੍ਰਿਤਸਰ ਤੇ ਮੇਰੇ ਘਰ ਦੇ ਬਾਹਰੋਂ ਹੀ ਬੱਸ ਮਿਲ ਜਾਂਦੀ ਤੇ ਉੱਥੋਂ ਬਹਿ ਕੇ ਅਰਾਮ ਨਾਲ ਚਲੇੇ ਜਾਂਦੇ
ਅੱਛਾ ਜੀ ਟ੍ਰਰੇਨ ਦਾ ਸਫ਼ਰ ਅਰਾਮ ਅਰਾਮ ਨਾਲ ਨਿਕਲ ਜਾਂਦਾ ਇੰਨੀ ਕੋਈ ਤੰਗੀ ਨਹੀਂ ਹੁੰਦੀ
ਆਹ ਨਹੀਂ ਊਹ ਤੇ ਠੀਕ ਏ, ਟ੍ਰਰੇਨ ਦੇ ਦੂਰ ਦਾ ਸਫ਼ਰ ਹੋਵੇ ਫਿਰ ਕਰਨਾ ਚਾਹੀਦਾ। ਅਹ ਨੇੜੇ ਤੇੜੇ ਤੇ ਸਫਰ ਬੱਸਾਂ ਤੇ ਕਰ ਲਈ ਦੇ ਨੇ
ਹਾਂਜੀ, ਹੁਨ ਤਾਂ ਅੱਜ ਕੱਲ ਸ਼ੁਰੂ ਵੀ ਹੋਈ ਏ, ਬੰਦੇ ਭਾਰਤ ਬੰਦਾ ਟ੍ਰੇਨ ਤੇ ਜਾਂਦਾ ਉੱਥੇ ਨਾਲੇ ਤਿੰਨ, ਚਾਰ ਤਿੰਨ, ਚਾਰ ਘੰਟੇ ਚੱ ਬੰਦਾ ਉਹ ਦੂਜੇ ਪਾਸੇ ਪਹੁੰਚ ਜਾਂਦਾ
ਹੂੰ। ਨਹੀਂ ਦੂਰ ਦਾ ਸਫ਼ਰ ਹੋਵੇ ਨਾ, ਉਹ ਟ੍ਰਰੇਨ ਤੇ ਕਰੀਦਾ ਹੈ
ਹਾਂਜੀ, ਹਾਂਜੀ ਦੂਰ ਦਾ ਹੀ ਕਹਿ ਰਹੇ ਜਿੱਦਾਂ ਦਿੱਲੀ ਹੋ ਗਿਆ, ਜਿੱਦਾਂ ਤੁਹਾਡਾ ਹਾਂਜੀ-ਹਾਂਜੀ ਉ ਜਿੱਦਾ ਦਿੱਲੀ ਹੋਵੇ ਯਾਰ ਔ
ਅੱਛਾ ਜੀ ਮੈਂ ਕਿਆ ਜਿੱਦਾ ਦਿੱਲੀ ਹੋ ਗਿਆ ਉੱਦਾਂ ਦੂਰ ਹੋ ਗਿਆ ਨਾ ਫੇਰ ਆਪਾਂ ਟ੍ਰਰੇਨ 'ਤੇ ਜਾਈਏ
ਹਾਂ ਆ ਓ ਟ੍ਰੇਨ ਤੇ ਸਫ਼ਰ ਠੀਕ ਰੈਦਾਂ। ਕੋਕੇ ਬੱਸਾਂ ਦੇ ਵਿੱਚ ਥੂੜ -ਮਿੱਟੀ ਵੀ ਆਂਦੀ ਏ, ਟਰੇਨਾਂ ਦੇ ਵਿੱਚ ਸਫ਼ਰ ਬੜਾ ਰਾਮ ਨਾਲ ਹੁੰਦਾ।
ਹਾਂਜੀ-ਹਾਂਜੀ ਟ੍ਰਰੇਨ 'ਚ ਸਫ਼ਰ ਬੜਾ ਰਾਮ ਨਾਲ ਨਿਕਲ ਜਾਂਦਾ ਹੈਗਾ। ਬੱਸਾਂ 'ਚ ਨਈ, ਸਈ ਰੈਦਾਂ ਹੈਗਾ
ਆ ਨਈ ਬੱਸਾਂ ਤਾਂ ਨੀ ਠੀ ਕੈਤਾ। ਪਰ ਅੱਜ-ਕੱਲ੍ਹ ਏਸੀ ਬੱਸਾਂ ਆਦੀਆਂ ਨੇ ਉਨਾਂ ਦੇ ਵਿੱਚ ਬੰਦਾ ਸੌ ਕੇ ਵੀ ਰਾਮ ਨਾਲ ਚਲਾ ਜਾਂਦਾ। ਹੋਲ ਬਬ ਬੱਸਾਂ ਆ ਗੀਆਂ, ਓਦਾਂ ਈ ਆ ਗੀਆਂ ਇਨਾਂ ਦੇ ਵਿੱਚ ਬੰਦਾ ਰਾਮ ਨਾਲ ਸਫ਼ਰ ਕਰ ਲੈਂਦਾ, ਬੋਤ ਵਧੀਆ ਸਫ਼ਰ ਹੁੰਦਾ ਇਨਾਂ ਬੱਸਾਂ ਦੇ ਵਿੱਚ ਵੀ। ਐ ਆਹ ਹੁਨ ਤੇ ਆ ਪੰਜਾਬ ਦੇ ਵਿੱਚ ਤੀਰਥ ਯਾਤਰਾ ਬੱਸ ਯੋਜਨਾ ਵੀ ਚੱਲੀ ਏ। ਅਨੰਦਪੁਰ ਸਾਹਿਬ ਦੀ, ਅੰਮ੍ਰਿਤਸਰ ਵਗੈਰਾ ਪੰਜਾਹ ਸਾਲ ਤੋਂ ਵੱ
ਹਾਂਜੀ ਆਪਾਂ ਦੇਖੀਆਂ ਬੱਸਾਂ ਦੇਖੀਆਂ ਹੋਈਆਂ, ਤੁਸੀਂ ਦੱਸੋਗੇ ਏਨਾਂ ਬਾਰੇ ਕੁੱਝ
ਹਾਂਜੀ ਏਨਾਂ ਬਾਰੇ ਅਜੇ ਮੈਨੂੰ ਆਪ ਕੋਈ ਪਤਾ ਨੀ ਪੱਕਾ ਪਤਾ ਨੀ ਲੱਗਾ ਅਜੇ ਮੈਂ ਸੋਚਦਾ ਪੇਆ, ਇੱਥੇ ਸਬ ਫ਼ਰ ਕਰਾਂ ਥੋੜੇ ਟੈਮ ਬਾਅਦ
ਅੱਛਾ ਜੀ, ਤੁ ਟਰੇੇਨ ਤੇ ਕਦੀ ਦਿੱਲੀ ਗਏ ਔ ਸਰ?
ਹਾਂਜੀ ਬਥੇਰੀ ਵਾਰੀ ਟ੍ਰਰੇਨ 'ਚ ਦਿੱਲੀ ਗਿਆ। ਮੇਰੇ ਨਾਲ ਤੇ ਇੰਸੀਡੈਂਟ ਵੀ ਬੋਤ ਹੋਏਦੇ ਨੇ ਹਾਂਜੀ ਤੁਸੀਂ ਯਕੀ ਤੁਸੀਂ ਮਨੋਗੇ, ਮੈਂ ਪੱਚੀ ਕਿਲੋਮੀਟਰ ਪੰਦਰਾਂ ਮਿੰਟਾਂ 'ਚ ਸਫ਼ਰ ਤੈਅ ਕੀਤਾ ਹੋਇਯਾ।
ਅੱਛਾ ਜੀ।
ਪੈਦਲ ਟੂਰ ਕੇ।
ਨਹੀਂ-ਨਹੀਂ ਸਰ ਮੈਂ ਟਰੇਨ ਦਾ ਪੁੱਛ ਰਿਹਾ।
ਹਾਂ, ਟ੍ਰਰੇਨ ਦੇ ਵੇਚ ਈ।
ਅੱਛਾ-ਅੱਛਾ ਜੀ। ਹੋਰ ਤੁਸੀਂ ਕਿਥੇ-ਕਿੱਥੇ ਗਏ ਔ ਟ੍ਰੇਰਨ 'ਚ ਸਰ?
ਦਿੱਲੀ ਗਿਆ ਸੀ, ਰਿਸ਼ਤੇਦਾਰਾਂ ਕੋਲ।
ਅੱਛਾ-ਅੱਛਾ ਜੀ।
ਹਾਂ।
ਕਿੰਨੇ ਘੰਟੇ 'ਚ ਪੋਂਚ ਗਏ ਸੀ। ਕੇੜੀ ਟ੍ਰੇਨ ਤੇ ਗਏ ਸੀ ਸਰ?
ਸ਼ਾਨੇ-ਪੰਜਾਬ।
ਅੱਛਾ ਜੀ। ਕਿੰਨੇ ਘੰਟੇ ਤੱਕ ਪੋਂਚਗੇ ਸੀ ਸਰ?
ਓ ਸ਼ਾਨੇ-ਪੰਜਾਬ 'ਚ ਛੇ ਘੰਟੇ ਲੱਗਦੇ ਸੱਤ।
ਅੱਛਾ ਜੀ। ਕੋਈ ਥਕਾਵਟ ਤਾਂ ਨੀ ਹੋਈ ਸੀ ਸਰ?
ਨਈ ਏਂਨੀ ਥਕਾਵਟ ਨੀ ਹੋਈ ਸੀ ਪਤਾ ਈ ਨੀ ਲੱਗਦਾ। ਹਾਂ ਉਦੋਂ ਥਕਾਵਟ ਹੁਦੀ ਜਦੋਂ ਖੜੇ ਹੋ ਕੇ ਜਾਨਾ ਪੈਂਦਾ। ਮਤਲਬ ਰਾਮ ਨਾਲ ਬੈਠ ਕੇ ਸੀਟਾਂ ਬੁੱਕ ਕਰਵਾਈਆਂ ਹੋਨ ਤੇ ਰਾਮ ਨਾਲ ਪੋਂਚ ਜਾਂਦਾ।
ਅੱਛਾ ਜੀ ਆਪਾਂ ਵੀ ਐਤਕੀ ਗਏ ਸੀਗੇ ਦਿੱਲੀ ਗਏ ਸੀਗੇ ਆਪਾਂ ਬੰਦੇ ਭਾਰਤ ਗਏ ਸੀਗੇ। ਸਾਢੇ ਨੌ ਦੀ ਇੱਥੇ ਟ੍ਰੇਰਨ ਸੀਗੀ ਆਪਾਂ ਇੱਕ ਵਜੇ ਤੱਕ ਅਸ ਆਪਾਂ ਦਿੱਲੀ ਪੋਂਚ ਗਏ ਰਾਮ ਨਾਲ। ਨਾਲ ਫੂਡ ਵੀ ਅੱਜ -ਕੱਲ੍ਹ ਮਿਲਨ ਲਗ ਪੇਆ ਨਾ ਵੇਚ।
ਨਹੀਂ ਮੈਂ ਫੂਡ ਵਾਲੀ ਤੇ ਅੱਗੇ ਕਦੀ। ਗਿਆ ਕਾ ਹੋ ਗਿਆ ਮੈਨੂੰ ਕਾਫੀ ਟਾਈਮ ਸਫ਼ਰ ਕੀਤਿਆਂ ਨੂੰ।
ਅੱਛਾ ਜੀ
ਆਹ, ਉਹਨੂੰ ਤਾਡੇ ਨਾਲ ਸੋਚ ਰਿਹਾਂ, ਯਾਤਰਾ ਕਰੀਏ।
ਬਿਲਕੁਲ ਜੀ ਕਰਾਂਗੇ ਆਪਾਂ ਹਜ਼ੂਰ ਸਾਹਿਬ ਦੀ ਯਾਤਰਾ ਨਾਲ ਕਰਾਂਗੇ।
ਆਹੋ ਜੀ ਹਜੂਰ ਸਾਹਿਬ ਚੱਲਾਂਗੇ ਫੇਰ ਦੁਬਾਰਾ ਇੱਕ
ਹਾਂਜੀ, ਅੱਜ- ਕੱਲ ਗੱਡੀਆਂ ਦਾ ਵੀ ਸਰ ਐਦਾਂ ਹੋ ਗਿਆ ਗੱਡੀਆਂ ਦੇ ਵੀ ਲੋਕੀ ਦੂਰ ਜਾਣਾ ਪਸੰਦ ਨਹੀਂ ਕਰਦੇ ਹੈਗੇ, ਕੋਈ ਵਿੱਚ ਕਿਸੇ ਨਾ ਆ ਜਾਂਦੀ, ਉਲਟੀ -ਉਲਟੀ ਆ ਜਾਂਦੀ ਹੈਗੀ ਏ।
ਨਹੀਂ ਗੱਡੀਆਂ ਦੇ ਵਿੱਚ ਉਲਟੀ ਵਗੈਰਾ ਕੋਈ ਨਹੀਂ ਆਂਦੀ ਬੱਸਾਂ ਦੇ ਵਿੱਚ ਕੋ ਇੰਸੀਡੈਂਟ ਹੋ ਵੀ ਜਾਂਦੇ ਨੇ ਕਈਆਂ ਨੂੰ, ਨਹੀਂ ਸਿਖਾਂਦੀ ਬੱਸ ਦਾ ਸਫ਼ਰ। ਪਰ ਟਰੇਨਾਂ ਦੇ ਵਿੱਚ ਐਹੋ ਜਿਹਾ ਕੁਛ ਨੀ ਹੁਣ ਹੈਗਾ
ਟ੍ਰੇਨਾਂ 'ਚ ਇੱਦਾਂ ਦਾ ਕੁਝ ਨਹੀਂ ਹੁੰਦਾ, ਟ੍ਰੇਨ ਦਾ ਸਫ਼ਰ ਬਹੁਤ ਵਧੀਆ ਸਾਡਾ ਲੰਘ ਜਾਂਦਾ ਹੁੰਦਾ ਜੀ।
ਕਿਉਂਕਿ ਉਹ ਸਿੱਧਰੇ -ਪੱਧਰੇ ਅਰਾਮ ਨਾਲ ਚੱਲਦੀ ਰਹਿੰਦੀ ਏ, ਉੱਥੇ ਜੇ ਬਸਾਂ ਦਾ ਸਫਰ ਪਰ ਐਹ ਹੁੰਦਾ ਉਹ ਸੜਕਾਂ ਟੁੱਟੀਆਂ -ਭੱਜੀਆਂ ਹੋਣ ਕਰਕੇ, ਵੈਸੇ ਉ ਦੁੜਗਾਉਂਦੇ ਰਹਿੰਦੇ ਨੇ ਝੂਟੇ ਆਉਂਦੇ ਰਹਿੰਦੇ ਨੇ ਉਹ ਕੁਦਕੁਦ ਰਹਿੰਦੀ ਏ। ਜਿਹਦੇ ਨਾਲ ਸਰੀਰ ਦਾ ਇਹ ਹਲਚਲ ਵਧਦੀ ਏ ਜੋ ਉਲਟੀ ਆਣ ਦਾ ਕਾਰਨ ਬਣ ਜਾਂਦਾ। ਤੇ ਇਸ ਲਈ ਉਲਟੀਆਂ ਬੱਸਾਂ ਦੇ ਵਿੱਚ ਜ਼ਿਆਦਾਤਰ ਆਂਦੀ ਏ ਸਚ
ਅੱਛਾ ਜੀ, ਨਹੀਂ ਮੈਂ ਲੰਬੇ, ਲੰਬੇ ਸਫ਼ਰ, ਸਫ਼ਰ ਦੀ ਗੱਲ ਕਰ ਜਿੱਦਾਂ ਲੰਬਾ ਸਫ਼ਰ ਹੋਵੇ ਨਾ ਹਿਮਾਚਲ, ਹਿਮਾਚਲ ਦਾ
ਹਾਂਜੀ ਹਿਮਾਚਲ ਹੋਵੇ ਇੱਧਰੋਂ ਬੱਸਾਂ ਦੇ ਵਿੱਚ ਏਦਾਂ ਤੇ ਪਹਾੜੀ ਇਲਾਕਾ ਹੈ ਥੋੜ੍ਹਾ ਜਿਹਾ, ਹਿਮਾਚਲ ਦੇ ਵਿੱਚ ਉੱਧਰ ਵੀ ਉਚਾਈ ਵੀ ਚੜ੍ਹਦੇ ਆ ਥੋੜ੍ਹਾ ਬਹੁਤਾ, ਕਈਆਂ ਨੂੰ ਆਂਦੀਆਂ ਉਲਟੀਆਂ। ਪਹਾੜੀ ਰਸਤੇ ਦੇ ਵਿੱਚ ਜ਼ਿਆਦਾਤਰ ਆਂਦੀ ਹੈ
ਅੱਛਾ ਜੀ, ਹੋਰ ਤੁਸੀਂ ਟ੍ਰੇਨ 'ਤੇ ਸਰ ਕਿੱਥੇ -ਕਿੱਥੇ ਗਏ ਹੋ?
ਹਾਂਜੀ ਮੈਂ, ਜ਼ਿਆਦਾਤਰ ਦਿੱਲੀ ਹੀ ਗਿਆ ਜਾਂ ਇੱਕ ਦੋ ਵਾਰੀ ਹ ਹਜ਼ੂਰ ਸਾਹਿਬ ਗਿਆ ਤੇ ਹੈਦਰਾਬਾਦ ਵੀ ਰਿਹਾ ਮੈਂ, ਉੱਥੇ ਵੀ ਟਰੇਨਾਂ ਤੇ ਆਂਦਾ ਜਾਂਦਾ ਰਿਹਾ।
ਅ ਅੱਛਾ ਜੀ, ਤੁਸੀਂ ਹੁਣ ਉਧ ਕਿੱਦਾਂ ਜਾਂਦੇ ਰਹਿੰਦੇ ਸੀ, ਸਰ? ਕਿੰਨੇ ਵਜੇ ਟਿਕਟ ਕਰਾਨ ਜਾਂਦੇ ਸੀ, ਕਿਹੜੀ ਟਰੇਨ 'ਤੇ ਜਾਂਦੇ ਸੀ ਸਰ?
ਉਹ ਤੇ ਹੁਣ ਯਾਦ ਨੀ ਟਰੇਨਾਂ ਦੀ ਕਈ ਨਾਂ ਨੇ ਕਿਹੜੀ -ਕਿਹੜੀ ਨਾ ਨਾਮ ਭੁੱਲੇ ਰਹਿੰਦੇ ਮੈਨੂੰ ਤੇ
ਤੁਹਾਨੂੰ ਸਿਰਫ ਅਹ ਕ -ਕਿੰਨੇ ਕੂ ਘੰਟੇ ਤੱਕ ਪਹੁੰਚਾ ਦਿੰਦੀ ਸੀਗੀ।
ਹਾਂਜੀ ਟਰੇਨ ਦੇ ਉੱਤੇ ਹੈਦਰਾਬਾਦ ਪਹੁੰਚਣ ਨੂੰ ਲੱਗਦੇ ਨੇ ਅੜਤਾਲੀ ਅਐਹ ਅਠੱਤੀ ਘੰਟੇ।
ਅੱਛਾ ਜੀ
ਆਂ ਤੇ ਉਹੀ ਤੇ ਹਵਾਈ ਜਹਾਜ 'ਚ ਸਫ਼ਰ ਦੇ ਵਿੱਚ ਪੌਣੇ ਦੋ ਘੰਟੇ 'ਚ ਬੰਦਾ ਹੈਦਰਾਬਾਦ ਪਹੁੰਚ ਜਾਂਦਾ, ਹਾਂ।
ਅੱਛਾ ਜੀ ਤੁਸੀਂ ਬੱਸ ਤੇ ਅੰਮ੍ਰਿਤਸਰ ਆਨ-ਜਾਨ ਕਰਦੇ ਹੈਗੇ ਔ ਗੱਡੀ ਤੇ ਨੀ
ਹਾਂਜੀ, ਨਹੀਂ ਗੱਡੀ ਤੇ ਟ੍ਰੇਨ ਤੇ ਨੀ ਅੰਮ੍ਰਿਤਸਰ ਜਾਂਦਾ
ਅੱਛਾ-ਅੱਛਾ ਜੀ, ਤੁਸੀਂ ਮਤਲਬ ਬਸ
ਘਰ ਦੇ ਬਾਹਰੋਂ ਈ ਬੱਸ ਮਿਲ ਜਾਂਦੀ ਏ ਆਰਾਮ ਨਾਲ ਬੰਦਾ ਬਹਿ ਕੇ ਚਲਾ ਜਾਂਦਾ
ਅੱਛਾ ਜੀ ਅੱਛਾ ਜੀ ਹੋਰ ਤੁਸੀਂ ਸਰ ਹੋਰ ਸਰ ਤੁਸੀਂ ਗੱਡੀ ਤੇ ਕਿੱਥੇ ਕਿੱਥੇ ਜਾਂਨੇ ਔ
ਗੱਡੀ ਤੇ ਦਿੱਲੀ ਵਗੈਰਾ ਜਾਂ ਜਾਵਾ ਤੇ ਗੇਆ ਹੋਇਆ ਬਸ ਹੋਰ ਵੀ ਮੈਂ ਜ਼ਿਆਦਾਤਰ ਸਫ਼ਰ ਮੇਰਾ ਹੁੰਦਾ ਈ
ਅੱਛਾ ਜੀ ਆਪਾਂ ਵੀ ਸਰ ਗੱਡੀ ਦਾ ਆਪਾਂ ਤਾਂ ਗੱਡੀ ਤੇ ਬਹੁਤ ਸਫ਼ਰ ਕੀਤਾ ਹੋਇਆ ਸੀ ਆਪਾਂ ਕਦੇ ਹਿਮਾਚਲ ਚੱਲ ਗਏ ਕਦੇ ਹਾਂਜੀ ਆਪਾਂ ਹਿਮਾਚਲ ਚੱਲੇ ਗਏ ਡਲੋਜੀ ਚੱਲ ਗਏ ਆ ਪਿਛਲੇ ਇੱਕ ਵਾਰੀ ਮਨੇ ਪੜ੍ਹਿਆ ਤਾਂ ਮੇਰਾ ਆਪਾਂ ਫਰੈਂਡ ਆਪਾਂ ਦੋਵੇਂ ਮਿਲ ਕੇ ਹਿਮਾਚਲ ਘੁੰਮ ਆਏ ਆ ਜੀ ਗੱਡੀ ਤੇ ਹੀ ਆਪਾਂ ਗਏ ਸੀਗੇ ਕੋਈ ਪਲੈਨ ਸੀਗਾ ਨਹੀਂ ਏਦਾਂ ਹੀ ਬਨ ਗਿਆ ਸੀ ਪਲੈਨ ਚਲ ਆ ਚਲੀਏ ਉਹ ਕਹਿੰਦਾ ਚੱਲ ਮੈਂ ਕਿਹਾ ਚੱਲਿਏ ਮੈਂ ਕਿਹਾ ਚੱਲ ਆ ਚਲੀਏ ਫਿਰ ਆਪਾਂ ਵੀ ਚੱਲਦੇ ਆ ਏਦਾਂ ਹੀ ਪਲੈਨ ਬਨ ਜਾਂਦਾ ਏਦਾਂ ਹੀ ਹੋਨਾ ਬਨ ਜਾਂਦੇ ਆ ਜੀ, ਆਪਾਂ ਗੱਡੀ ਦੇ ਅੰਮ੍ਰਿਤਸਰ ਵੀ ਗਏ ਹੋਏ ਆ, ਦਮਦਮਾ ਸਾਹਿਬ ਗਏ ਹੋਏ ਆ ਸਰ, ਤੁਸੀਂ ਕੀ ਗਏ ਹੋ ਸਰ
ਨਹੀਂ ਦਮਦਮਾ ਸਾਹਿਬ ਨਹੀਂ ਗਿਆ, ਅਨੰਦਪੁਰ ਸਾਹਿਬ ਵੀ ਗਿਆ ਬੱਸਾਂ ਤੇ
ਅੱਛਾ ਬੱਸਾਂ ਤੇ ਈ ਜਾਂਦੇ ਔ ਸਰ ਤੁਸੀਂ ਬੱਸਾਂ 'ਤੇ ਹੀ ਸਫ਼ਰ ਕਰਦੇ ਔ
ਹਾਂ ਟਰੇਨਾਂ ਤੇ ਜਦੋਂ ਦੂਰ ਦਾ ਜਾਨਾ ਹੋਵੇ ਉਦੋਂ ਈ ਚੱਲੀਦਾ ਬਾਐ ਕਾਰ ਦੇ ਥਰੂ ਵੀ ਯਾਤਰਾ ਕਰ ਲਈ ਦੀ ਹੈ ਗੱਡੀ ਦੇ ਵਿੱਚ ਡਰਾਈਵਰ ਕਦੀ ਫੈਮਿਲੀ ਨਾ ਹੋ ਖਤ
ਤੁਸੀਂ ਏ ਸੀ ਬੱਸ ਲੈਂਨੇ ਔ ਕਿ ਸਿੰਪਲ ਵਾਲੀ ਬੱਸਰ
ਤੇ ਇਹ ਉਹ ਤੇ ਇਹ ਅਜੇ ਤੱਕ ਸਿੰਪਲ ਹੀ ਬੱਸਾਂ ਜੀ ਮੈਂ ਸਫ਼ਰ ਕੀਤਾ ਐ ਮੈਂ ਏ-ਸੀ ਬਸਾ ਚ ਕਿ ਨਹੀਂ ਕੀਤਾ ਐ ਏਸੀ ਗੱਡੀਆਂ ਚ ਸਫ਼ਰ ਜਰੂਰ ਕੀਤਾ ਹੋਇਆ ਦੂਜੀਆਂ ਕਾਰਾਂ ਵਗੈਰਾ ਤੇ
ਅੱਛਾ ਜੀ
ਅੱਛਾ ਆਪਨੇ ਬ੍ਰਦਰ ਇਨ ਲਾ ਨਾਲ ਬ੍ਰਦਰ ਇਨ ਲਾ ਨਾਲ ਵੀ ਗਿਆ ਹੋਆ ਮੈਂ ਦੋ ਤਿੰਨ ਜਗਾ ਤੇ ਘੁੰਮਣ
ਅੱਛਾ ਜੀ ਟ੍ਰਰੇਨ 'ਤੇ ਸਰ ਤੁਸੀਂ ਕਿੰਨੇ-ਕਿੰਨੇ ਨਾਲ ਜਾਂਨੇਔ ਘੁੰਮਣ ਆਪਨੇ ਦੋਸਤਾ
ਮੈਨੂੰ ਤਾਂ ਕਾਫ਼ੀ ਦੇਰੀ ਨਹੀ ਮੈਂ ਦੋਸਤਾਂ ਯਾਰ ਨਾਲ ਨੀ ਆਪਣੀ ਫੈਮਿਲੀ ਨਾਲ ਕਿ ਵੀ
ਠੀਕ ਹੈ ਜੀ ਸਸਿ ਸ਼੍ਰੀ ਅਕਾਲ ਜੀ
ਸਸਿ ਸ਼੍ਰੀ ਅਕਾਲ